ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਜੇ
ਵਧੀਆ ਜੀ ਵਧੀਆ ਤੁਸੀ ਸੁਣਾਓ ਕੀ ਹਾਲ ਏ?
ਆ ਟੋਪਿਕ ਕੀ ਹੈਗਾ ਵਿਸ਼ਾ ਅੱਜ ਦਾ।
ਸੂਟ ਜੀ
ਹਾਂਜੀ ਹਾਂਜੀ, ਸੂਟ ਹਾਂਜੀ ਠੀਕ ਆ।
ਹਾਂ, ਹੋਰ ਸੁਣਾਓ?
ਠੀਕ ਆ।
ਕੀ ਕਰ ਰਹੇ ਹੋ? ਆਵਾਜ਼ ਆ ਰਹੀ ਮੇਰੀ?
ਹੈਲੋ, ਹੈਲੋ, ਹਾਂਜੀ, ਹਾਂਜੀ।
ਮੈਂ ਕਿਹਾ ਆਵਾਜ਼ ਆ ਰਹੀ ਹੈ ਮੇਰੀ?
ਸੂਟ, ਸੂਟ ਇੱਕ ਪੰਜਾਬੀ ਸਲਵਾਰ ਕਮੀਜ਼ ਇੱਕ ਪੰਜਾਬੀ ਪਹਿਰਾਵਾ ਹੈਗਾ ਸਾਡਾ।
ਹਾਂਜੀ, ਹਾਂਜੀ ਹੈਗਾ।
ਹਾਂਜੀ, ਜਿਸ ਦੇ ਵਿੱਚ ਆਮ ਤੌਰ 'ਤੇ ਕਮੀਜ਼ ਸਲਵਾਰ 'ਤੇ ਦੁਪੱਟਾ ਹੁੰਦਾ ਵਾ।
ਹਾਂ, ਮੇਰਾ ਤਾਂ ਕੰਮ ਹੀ ਸਾਰੇ ਦਿਨ ਸੂਟਾਂ ਚ ਰਹਿਣਾ ਸੂਟਾਂ ਦੀ ਸਿਲਾਈ ਦਾ।
ਹਾਂਜੀ, ਹਾਂਜੀ ਇਹ ਕੱਪੜਾ ਆਰਾਮਦਾਇਕ ਹੋਣ ਦੇ ਨਾਲ ਰਵਾਇਤੀ ਤੇ ਸ ਵੀ ਮੰਨਿਆ ਜਾਂਦਾ।
ਹਾਂਜੀ, ਬਿਲਕੁਲ ਜੀ, ਬਿਲਕੁਲ।
ਜਿੱਦਾ ਕਿ ਸੂਟ ਨਾ ਅ ਜਿੱਦਾ ਤੁਹਾਡਾ ਕੰਮ ਹੈਗਾ ਵਾ ਬਟੀਕ ਦਾ ਫਸਟ ਅ ਸੂਟਾਂ ਦਾ। ਹਾਂਜੀ, ਤੇ ਔਦੇ ਵਿੱਚ ਜਿੱਦਾਂ ਕਿ ਪਟਿਆਲਾ ਸੂਟ ਹੋ ਗਏ ਨਾ, ਅਨਾਰਕਲੀ ਸੂਟ ਹੋ ਗਏ। ਫੁਲਕਾਰੀ ਸੂਟ ਸਿੱਧਾ ਕੱਟ ਸੂਟ ਹੁੰਦਾ ਵਾ।
ਹਾਂ, ਅੱਜ ਕੱਲ੍ਹ ਤਾਂ ਇਹ ਜ਼ਿਆਦਾ ਸਲਵਾਰਾਂ ਚੱਲੀਆਂ ਆਂ, ਫਰਸ਼ੀ ਸਲਵਾਰਾਂ।
ਹਾਂਜੀ, ਹਾਂਜੀ ਫਰਸ਼ੀ ਸਲਵਾਰਾਂ, ਹਾਂਜੀ।
ਹਾਂ, ਇਹਨਾਂ ਦਾ ਬੜਾ ਚੱਲ ਰਿਹਾ ਅੱਜ ਕੱਲ੍ਹ ਤਾਂ ਫੈਸ਼ਨ। ਜਿਹੜਾ ਵੀ ਦੇਖੋ ਬਸ ਫਰਸ਼ੀ ਵਾਰ। ਪਰ ਅੱਜ ਕੱਲ ਰੈਡੀਮੇਡ ਵੀ ਬੜੇ ਵਧੀਆ ਮਿਲ ਜਾਂਦੇ ਨੇ ਤੇ।
ਹਾਂਜੀ, ਹਾਂਜੀ, ਹਾਂਜੀ।
ਹੋਰ, ਕੱਪੜਾ ਲੈ ਕੇ ਸਲਵਾਨਾ ਤਾਂ ਬੜਾ ਰੋਲੇ ਦਾ ਕੰਮ ਏ ਫੇਰ ਲਾਈਨਿੰਗ ਲਗਾਔ।
ਹਾਂਜੀ, ਹਾਂਜੀ ਜਿੱਦਾਂ ਪਟਿਆਲਾ ਸੂਟ ਹੋ ਗਿਆ। ਔ ਓਸ
ਆਹ ਜਿੰਨਾ ਸਲਵਾਰ ਦਾ ਕੱਪੜਾ, ਔਨੀ ਲੈਨਿੰਗ ਨਈ ਚਾਹੀਦੀ ਸਲਕ ਨਾਲ ਬੜਾ ਮਹਿੰਗਾ ਪੈ ਜਾਂਦਾ। ਉਹ
ਹਾਂਜੀ, ਹਾਂਜੀ
ਹਾਂ
ਸੂਟ ਮੈਂ ਕਿਹਾ ਜਿੱਦਾਂ ਜਿਹੜੀ ਪਟਿਆਲਾ ਸਲਵਾਰ ਹੁੰਦੀ ਏ। ਉਹ ਵੱਧ ਘੇਰੇ ਵਾਲੀ ਹੁੰਦੀ ਹੈ। ਜਿਹੜੀ
ਹਾਂ, ਹਾਂ ਉਹਦਾ ਹਾਂ ਪਹੁੰਚਾ ਛੋਟਾ ਹੁੰਦਾ ਉਹਦਾ। ਪੌਂਚਾਂ ਉਹਦਾ ਦਾ ਛੋਟਾ ਹੁੰਦਾ ਪਹੁੰਚਾ। ਵੈਸੇ ਘੇਰਾ ਬਹੁਤ ਹੁੰਦਾ ਉਹਦਾ ਚੁੰਣਤਾ ਬਹੁਤ ਪੈਂਦੀਆਂ। ਉਹਦੇ ਤੇ ਹੂੰ ਹੋ ਤੁਸੀਂ ਕੀ ਪਾਉਂਦੇ ਹੋ? ਅੱਜ ਕੱਲ੍ਹ ਸੂਟ ਸਲਵਾਰ ਜਾਂ ਪਲਾਜ਼ੋ ਵਗੈਰਾ।
ਸੂਟ ਸਲਵਾਰ ਹੀ ਪਾਈ ਦੇ। ਹਾਂਜੀ ਜਿਆਦਾ
ਪਰ ਗਰਮੀ ਚ ਸਲਵਾਰਾਂ ਪੈਂਦੀਆਂ ਨਈ ਨਾ ਟਾਈਟ ਟਾਈਟ ਲੱਗਦੀਆਂ ਜੇ।
ਹਾਂਜੀ ਹਾਂਜੀ
ਸੂਟ ਸਾਟ ਅੱਜ ਕਲ ਤਾਂ ਵੈਸੇ ਜ਼ਿਆਦਾਤਰ ਅਰਸ਼ੀ- ਫਰਸ਼ੀ ਸਲਵਾਰਾਂ ਦਾ ਟਰੈਂਡ ਹੁਣ ਥੋੜਾ ਘੱਟ ਗਿਆ। ਫੇਿਰ ਉਹੀ ਮੁੜਕੇ ਪਲਾਜੋ ਦਾ ਹੀ ਆ ਗਿਆ।
ਹਾਂਜੀ। ਪਰ ਪੰਜਾਬੀ ਸੂਟ ਇੱਕ ਸਿਰਫ ਕੱਪੜਾ ਨਹੀਂ। ਚਲੋ ਸਾਡੀ ਪਰੰਪਰਾ ਹੈਗੀ ਹੈ। ਸਾਡੀ ਪਛਾਣ- ਆਣਾਮ ਪੰਜਾਬੀ ਹਾਂਜੀ, ਸਾਡੀ ਖੂਬਸੂਰਤੀ ਹਨਾ ਦਾ ਪ੍ਰ
ਸੂਟਾਂ 'ਚ ਸਾਡੇ ਇੰਚ ਤਾਂ ਸ਼ੋਭਾ ਮੰਨੀ ਜਾਂਦੀ ਕੁੜੀ ਦੀ।
ਹਾਂਜੀ।
ਸੂਟ ਸਲਵਾਰ ਦੁਪੱਟਾ ਸਿਰ ਢੱਕਿਆ ਹੋਵੇ। ਸੋਹਣੀ ਤਰ੍ਹਾਂ ਦੂਰੋਂ ਪਤਾ ਚੱਲਦਾ ਹਾਂ। ਉਹੀ ਦੂਰੋਂ ਪਤਾ ਚੱਲਦਾ, ਇੱਜਤਦਾਰ ਘਰਾਂ ਦੀ ਵੀ ਕੁੜੀ ਹੈਗੀ ਏ।
ਹਾਂਜੀ। ਪੰਜਾਬ ਵਿੱਚ ਜਿਹੜੀਆਂ ਔਰਤਾਂ ਵਾ 'ਤੇ ਉਹ ਪੰਜਾਬੀ ਸੂਟ ਹੀ ਜ਼ਿਆਦਾ ਪਾਉਂਦੀਆਂ ਹਾਂ। ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ।
ਹੂੰ, ਉਹਨਾਂ ਨੇ ਸੂਟ ਹੀ ਪਾਉਣੇ। ਜਿੰਨੇ ਸ਼ੁਰੂ ਤੋਂ ਸੂਟ ਪਾਏ ਹੋ। ਉਹ ਕੁਛ ਹੋਰ ਪਾ ਹੀ ਨੀ ਸਕਦਾ।
ਹਾਂਜੀ ਹਾਂਜੀ ਇਹਦੇ ਨਾਲ
ਹੋਰ ਮੇਰਾ ਤਾਂ ਸਾਰਾ ਦਿਨ ਇ ਸਿਲਾਈ ਦਾ ਕਮ ਹੈ। ਹੁਣ ਛੁੱਟੀਆਂ ਖਤਮ ਹੋ ਗਈਆਂ ਬੱਚਿਆਂ ਦੀਆਂ
ਹਾਂਜੀ
ਛੁੱਟੀਆਂ ਦਾ ਹੀ ਤਾਂ ਬੜਾ ਗਾਹ ਪਿਆ ਹੋਇਆ ਸੀ ਗਾ ਸੂਟ ਸਵਾਨ ਵਾਲੀਆਂ ਦਾ ਹੀ ਮੈਂ ਵੀ ਬਾਹਰ ਸਵਾਉਦੀ ਸੀ ਫਿਰ ਸਲਵਾਰਾਂ ਵੀ ਬਾਹਰ ਦੇ ਦੇਣੀਆਂ ਤਰਪਾਈਆਂ ਵੀ ਬਾਹਰ ਦੇਣੀਆਂ ਕਿਉਕਿ ਜਿਹੜੀ ਕੁੜੀ ਆਉਂਦੀ ਸੀ ਪੇਕੇ ਕਪੜੇ ਤਾਂ ਦਿੰਦੇ ਦਿੰਦਿਆਂ ਨੂੰ ਉਹ ਉਹ ਦਾ ਹੁੰਦਾ ਵਿਚਾਰੀਆਂ ਦਾ ਵੀ ਸੁਵਾਹ ਕੇ ਲੈ ਜਾਈਏ
ਇਸ ਕਰਕੇ ਸਾਡੇ ਤਾਂ ਬੜੀ ਭੀੜ ਲਗੀ ਰਹਿਦੀ ਸੀ ਗੀ
ਜਿਦਾਂ ਫੁਲਕਾਰੀ ਹਨਾ ਫੁਲਕਾਰੀ ਵੀ ਇਕ ਪੰਜਾਬ ਦੀ ਪ੍ਰਸਿਧ ਕਲਾ ਹੈਗੀ ਪਹਿਲਾਂ ਔਰਤਾ ਆਪਣੇ ਹੱਥਾਂ ਨਾਲ ਸੁੰਦਰ ਕਢਾਈ ਕਰਦੀਆਂ ਹੁੰਦੀਆਂ ਸੀ ਉਹਦੇ ਉਤੇ ਕਿਨੀ ਕਢਾਈ ਕਿਨੀ ਪਿਆਰ ਨਾਲ ਕਿਨੀ ਮਿਹਨਤ ਨਾ ਕਰਦੀਆਂ ਹੁੰਦੀਆਂ
ਅਜ ਕਲ ਸਾਰੇ ਇਹੀ ਕਮ ਮਸ਼ੀਨੀ ਆ ਗਏ ਨੇ
ਹਾਂਜੀ ਅੱਜ ਕਲ ਸਾਰੇ
ਸਾਰੇ ਕੰਮ ਹੀ ਇਨੀ ਟੈਕਨੋਲੋਜੀ ਵੱਧ ਗਈ ਹਰ ਕੰਮ ਜਿਹੜਾ ਹੁੰਦਾ ਸੀ ਉਹ ਮਸ਼ੀਨ ਨਾਲ ਹੁੰਦਾ
ਹਾਂਜੀ ਸੂਟਾ ਦੇ ਸਮੇ ਵਿਚ ਅਜ ਕਲ ਕਈ ਬਦਲਾਅ ਆ ਗਏ ਆ ਜਿਵੇ ਫੈਸ਼ਨ ਨਵੇ ਰੰਗ-
ਉਹੀ ਤਾਂ ਬਿਲਕੁਲ ਪਹਿਲੇ ਦੇਖਿਆ ਕੁੜੀਆਂ ਕਿਵੇ ਆਪਣੇ ਸੂਟ ਵਿਆਹ ਦੇ ਆਪ ਤਿਆਰ ਕਰਦੀਆਂ ਹੁੰਦੀ ਸੀ ਕਢਾਈਆਂ ਕੱਢ- ਕੱਢ ਕੇ ਚੁੰਨੀਆਂ ਤੇ ਫੁਲਕਾਰੀਆਂ ਡਿਜਾਇਨ ਪਾ- ਪਾ ਕੇ
ਹਾਂਜੀ-
ਕੁੜੀਆਂ ਕੋਲ-
ਅਜ ਕਲ ਨਵੇ ਫੈਸ਼ਨ ਆ ਗਏ ਆ ਨਵੇ ਡਿਜ਼ਾਇਨ ਆ ਗਏ ਆ
ਅਜ ਕਲ ਕਦਰਰ ਵੀ ਨਹੀ ਕਰਦੀ ਚੀਜ਼ਾਂ ਦੀ ਵੈਸੇ ਕਰਦਾ ਕੋਈ ਬਣੇਹੋ ਦੀ
ਹਾਂਜੀ- ਹਾਂਜੀ ਇਕ ਵਾਰੀ ਸੂਟ ਪਾ ਲਿਆ ਤੇ ਬਸ ਕੋਈ ਕਦਰ ਨਹੀ ਹੈਗੀ ਸੀ
ਹਾਂ ਅੱਜ ਕੱਲ ਤਾਂ ਬਜ਼ਾਰੀ ਪੈਸਾ ਸੁਟੋ ਤੇ ਤਮਾਸ਼ਾ ਵੇਖੋ
ਜਿਹੜੇ ਡਿਜ਼ਾਇਨਰ ਹੈਗੇ ਆ ਨਾ ਅਜ ਕਲ ਹਾਂਜੀ ਇਹ ਵੀ ਗੱਲ ਹੈਗੀ ਜਿਹੜੇ ਡਿਜ਼ਾਇਨਰ ਹੈਗੇ ਆ ਨਾ ਉਹ ਅਜ ਕਲ ਜਿਹੜੇ ਪੁਰਾਣੇ ਰਿਵਾਜ਼ ਦੇ ਸੂਟ ਸੀ ਉਹਨਾ ਨੂੰ ਹੀ ਨਵੇਂ ਅੰਦਾਜ਼ ਨਾਲ ਬਣਾਉਂਦੇ ਪਏ ਆ ਹੈਗੇ ਪੁਰਾਣਾ ਵਾ ਰਿਵਾਜ਼ ਉਹਨਾਂ ਨੂੰ ਸਿਰਫ ਉਹਨਾ ਨੇ
ਨਾਮ ਬਦਲ ਦੇਣਾ ਬਸ ਨਾਮ ਚੇਂਜ ਕਰ ਦੇਣਾ ਥੋੜਾ ਨਾਮ ਅਜ ਕਲ ਦੇ ਵਰਗਾ ਰਖ ਤੇ ਬਸ ਡਿਜ਼ਾਇਨ ਵੀ ਪੁਰਾਣਾ ਹੀ ਚਲਦਾ
ਡਿਜ਼ਾਇਨ ਸਾਰੇ ਪੁਰਾਣੇ ਆ ਹਾਂਜੀ- ਹਾਂਜੀ ਬਿਲਕੁਲ
ਪਲਾਜੋ ਕਹਿਦੇ ਆ ਪਹਿਲੇ ਲੋਕ ਬੈਲ ਬੋਟਮਾਂ ਕਹਿਦੇ ਸੀਗੇ ਇਹਨਾ ਨੂੰ
ਹੁਣ ਇਹੀ ਆ ਰਿਹਾ ਬਸ
ਹਾਂ ਉਹੀ ਤਾਂ ਮ
ਹਾਂ ਬਸ ਉਹ ਡਿਜ਼ਾਇਨ ਜਿਦਾ ਪਹਿਲਾ ਖੁਲੇ ਪਹੁੰਚੇ ਵਾਲੀਆਂ ਵ ਉਹ ਸਲਵਾਰਾਂ ਚੱਲਦੀਆਂ ਸੀ ਉਹਨੂੰ ਫਰਸ਼ੀ ਸਲਵਾਰ ਹੁਣ ਬਣਾ ਦਿਤਾ ਵਾ ਲੋਕਾ ਨੇ ਹਾਂ ਹੈਨਾ ਜੀ ਹੈਗਾ ਰਿਵਾਜ਼ ਪੁਰਾਣਾ ਹੀ ਆ ਉਹ ਵੀ
ਹੂ-
ਹਾਂਜੀ ਉਹਨੂੰ ਫਰਸ਼ੀ ਸਲਵਾਰ ਬਣਾ ਦਿਤਾ ਲੋਕਾ ਨੇ ਕਿ ਨਹੀ ਫਰਸ਼ੀ ਤੇ ਬਾਹਵਾਂ ਬਣਾਉਂਦੀਆਂ ਚੋਣਾਂ ਵਾਲੇ ਹਾਂਜੀ- ਹਾਂਜੀ ਉਹ ਹਾਂਜੀ ਕਿਸੇ ਕਿਸੇ ਨੂੰਹ ਜਚਦੀ
ਕਈ ਤਾਂ ਲੰਬੇ ਬੰਦੇ ਨੂੰ ਜਚਦੀ ਏ ਗਿਠੀਆਂ- ਗਿਠੀਆਂ ਪਾਈ ਫਿਰਦੀਆਂ ਐਵੇ ਹੁਣ ਟੈਜਾਣਗੀਆਂ ਵਿਚਾਰੀ ਗਿਰ ਜਾਣਗੀਆਂ
ਹਾਂਜੀ ਹਾਂਜੀ ਸੀ ਕਿਸੇ ਨੂੰ ਚਲੋ ਜੱਚਦੀਆਂ ਮਾਰ ਕਿਸੇ ਦਾ ਬਾਕੀ ਆਪਣਾ
ਕਦੀ ਨਹੀਂ ਸਭ ਦਾ ਕਰਦਾ ਚਾਹੇ ਕੋਈ ਲੰਬਾ
ਹਾਂਜੀ ਹਾਂਜੀ
ਰੈਡੀਮੇਟ ਚ ਨਹੀਂ ਮਿਲਦੀ ਪਰ ਅੱਜ ਗਾਇਆ ਵਰਾਇਟੀ ਰੈਡੀਮੇ
ਹਾਂਜੀ ਹਾਂਜੀ ਜਿਹੜਾ ਪਲਾਜ਼ੋ ਹੈਗੇ ਆ ਉਹ ਵੀ ਸੋ ਚਲੋ ਰਿਵਾਜ਼ ਪੁਰਾਣਾ ਹੀ ਆ ਪਹਿਲਾਂ ਵੀ ਪਾਉਂਦੇ ਹੀ ਸੀ
ਹਾਂ ਉਹੀ ਤਾਂ ਕਹਿਦੀ ਪਹਿਲੇ ਬੈੱਲ ਬੋਟਮ ਸੀ ਇਹਨਾਂ ਦਾ ਨਾਮ
ਹਾਂਜੀ ਜਿੱਦਾਂ ਹੁਣ ਚੱਲਦੀਆਂ ਪਈਆਂ ਨੈਰੋ ਸਲਵਾਰ ਹਾਂਜੀ ਪਹਿਲਾਂ ਵੀ ਤੇ ਉਹੀ ਚੱਲਦੀਆਂ ਸੀ
ਆਹੋ ਭੀੜ ਪਹੁੰਚ ਚੱਲੀ ਆ
ਕਣੋ ਉਸ ਚੀਜ਼ ਦਾ ਨਹੀਂ ਇਨਾ ਪਤਾ ਸੀ ਤੇ ਅੱਜ ਕੱਲ ਉਹ ਨੈਰੋ ਸਲਵਾਰ ਸਟੇਟ ਸਲਵਾਰ ਕੇ ਦੇਖ ਲੋਕੀ ਉਹਨਾਂ ਨੂੰ ਹਾਂਜੀ ਬਸ ਫਰਕ ਸਿਰਫ ਇਹ ਆ ਦੇ ਵਿੱਚ ਪਹੁੰਚਾ ਨਹੀਂ ਪੈਂਦਾ ਦੋ ਕੁੱਤੇ ਜੋੜ ਕੇ ਸਲਵਾਰ ਬਣਾ ਦਿੰਦੇ ਸਲਵਾਰ ਤੇ ਚਲੋ ਸਲਵਾਰ ਹੀ ਇੱਕ ਨਾਂ ਵੀ ਵੱਖੋ ਵੱਖ ਦਿੱਤੇ ਹੋਏ ਆ ਸੂਟਾਂ ਨੂੰ
ਹਾਂ ਬਸ ਉਹੀ ਤਾਂ ਸੂਟ ਸਲਵਾਣਾ ਇਧਰ ਜਾਣੀਆਂ ਨੂੰ ਨਹੀਂ ਸਲਾਈ ਦਿੰਦਾ ਉਹ ਟੀਕਾ ਤੇ ਵਧੀਆ ਸਿਲਾਈ ਮਿਲ ਜਾਂਦੀ ਬਲਕਿ ਤੁਹਾਡੀਆਂ ਸੋਹਣੀਆਂ ਦੇ ਜਾਂਦੀਆਂ ਨੇ
ਹਾਂਜੀ ਹਾਂਜੀ ਲੋਕੀ ਸੂਟ ਸਵੈਂਦੇ ਵੀ ਬਹੁਤ ਆ
ਆਈ ਕਿ ਝਨਾਨੀ ਕੋਲ ਸੂਟ ਹੈਗੇ ਨੇ ਸੂਟ ਸਵਾਈ ਜੋ ਬਸ ਸੂਟ ਹੀ ਸ
ਚਲਦੀਆਂ ਬਸ ਜਿਹੜਾ ਕੋਈ ਡਿਜ਼ਾਇਨ ਵੇਖ ਲਿਆ ਫੋਨ ਸੋਸ਼ਲ ਮੀਡੀਆ ਤੇ ਫੋਨ ਬਸ ਉਹੀ ਬਣਾਉਣਾ
ਅੱਜਕੱਲ ਤਾਂ ਪੈਂਜੀ ਚਾਰ ਪੈਸੇ ਜਿੱਥੋਂ ਮਿਲਨ ਸੂਟ ਲੇ ਆਇਏ ਸੂਟ ਲੇ ਆਇਏ।
ਹਾਂਜੀ ਹਾਂਜੀ, ਸੂਟਾਂ ਦਾ ਹੀ ਬਸ ਹੈਗਾ ਵਾ।
ਕਡ ਭਰਿਆਂ ਹੁੰਦਾ ਨਾ ਅਲਮਾਰੀਆਂ ਭਰੀਆਂ ਦੇਕ ਕਿਤੇ ਜਾਣਾ ਹੋਏ ਸੂਟ ਹੀ ਨਹੀਂ ਹੇਗਾ।
ਹਾਂਜੀ, ਬਿਲਕੁਲ ਬਿਲਕੁਲ। ਤੁਹਾਡੀ ਗੱਲ ਬਿਲਕੁਲ ਸਹੀ ਕਿਤੇ ਜਾਣਾ ਹੋਯੇ ਤੇ ਬਸ ਔ ਹੁੰਦਾ ਕਿ ਸਾਡੇ ਕੋਲ ਸੁਟ ਨਹੀਂ ਹੈਗਾ। ਨਵਾਂ ਸੂਟ ਲੈ ਦੋ ਸਾਨੂ। ਪਾਵੇਂ ਅਲਮਾਰੀ ਵਿੱਚ ਸੂਟਾਂ ਨੂੰ ਰੱਖਣ ਦੀ ਜਗ੍ਹਾ ਹੀ ਨਾ ਹੋਵੇ।
ਔਰ ਕਿਸੇ ਨੁ ਕਹੋ ਦੇ ਦੀਏ। ਹਾਏ ਨੀ, ਏ ਵੀ ਮੈਂ ਪਾਣੀ ਆਂ, ਏ ਵੀ ਮੈਂ ਪਾਣੀ ਆਂ।
ਹਾਂਜੀ ਹਾਂਜੀ, ਜਦੋਂ ਕਿਤੇ ਜਾਣਾ ਹੋਵੇ ਔਦੋਂ ਇਹਨਾਂ ਸੂਟ ਨਹੀਂ ਹੁੰਦੇ ਸਾਰੀਆਂ ਹੀ ਔਰਤਾਂ ਦਾ ਏਹੀ ਹਾਲ ਹੋਇਆ ਪਿਆ। ਮੇਰਾ ਅਪਣਾ ਅਹਿਯੋ ਹਾਲ ਆ।
ਹਾਂ, ਤੁਸੀਂ ਕਰ ਲੈਂਦੇ ਹੋ ਸਲਾਈ?
ਹਾਂਜੀ ਹਾਂਜੀ, ਮੈਂ ਵੀ ਕਰਦੀ ਆਂ ਸਲਾਈ ਦਾ ਹੀ ਕੰਮ।
ਹੋਰ ਕਿਵੇਂ ਕੰਮ ਤੰਦਾਂ ਠੀਕ ਚਲਦਾ।
ਹਾਂਜੀ ਹਾਂਜੀ, ਬਸ ਏਹੀ ਹੈ ਸੂਟ ਕੱਟੀ ਜਾਈਦੇ ਆ ਸੂਟ ਬਣਾਈ ਜਾਈਦੇ ਆ।
ਕੀ ਟਰੈਂਡ ਚੱਲ ਰਿਹਾ?
ਜਿਆਦਾ ਫਰਸੀ ਸਲਵਾਰਾਂ ਚੱਲਦੀਆਂ ਵਾਂ।
ਅੱਛਾ, ਸਾਡੇ ਤਾਂ ਫਰਸ਼ੀ ਸਲਵਾਰ ਠੰਡੀ ਪੈ ਗਈ ਹੁਣ।
ਨਹੀਂ ਨਹੀਂ ਇੱਥੇ ਖਰਸੀ ਸਲਵਾਰਾਂ ਕੁੜੀਆਂ ਜਿਹੜੀਆਂ ਹੁੰਦੀਆਂ ਨਾ ਕਾਲਜ ਉਹ ਬਣਾਉਂਦੀਆਂ ਯਾਰ ਸੂਟਾਂ ਨੇ ਉਹ ਜਿਹੜੇ ਡੋਰੀ ਵਾਲੇ ਚੱਲੇ
ਹਾਂ ਡੋਰ ਮੈਂ ਚਲਦਾ ਪਿਆ
ਢੋਰੀ ਵਾਲਾ ਡਿਜ਼ਾਇਨ ਬਣਾਉਂਦੇ ਆ ਸੂਟ
ਆਰ
ਹਾਂਜੀ। ਡੋਰੀ ਜਿਸ ਤਰ੍ਹਾਂ ਸਾਇਡਾ ਤੇ ਡੋਰੀ ਲਾ ਲੀ ਤੇ ਬੈਕ ਤੇ ਪਲੇਟਾਂ ਵਿੱਚ ਡੋਰੀ ਪਾਤੀ।
ਸ਼ੋਰਟ ਸ਼ਰਟ ਥੱਲੇ ਲਹਿੰਗਾ ਜਿਹਾ ਔਦਾ ਵੀ ਬੜਾ ਟਰੈਂਡ ਹੈਗਾ। ਕਿਤੇ ਆਣਾ-ਜਾਣਾ ਹੋਏ ਨਾ। ਸਾਡੀ ਕੁੜੀ ਨੇ ਖੁਦ ਸੀ। ਫੰਕਸ਼ਨ ਤੇ ਜਾਣਾ ਸੀ ਕਿਸੇ ਦੀ ਮਹਿੰਦੀ ਤੇ।
ਹਾਂਜੀ, ਪੈਂਟਾਂ ਦੇ ਨਾਲ ਜਿਸ ਤਰ੍ਹਾਂ ਜੇੜੀਆਂ ਕੁਰਤਿਆਂ ਚੱਲਦੀਆਂ।
ਨਹੀਂ-ਨਹੀਂ, ਸ ਲੌਗ ਅ ਸ਼ੋਰਟ ਕੁੜਤੀ ਥੱਲੇ ਅ ਲਹਿੰਗਾ ਜਿਹਾ।
ਹਾਂਜੀ-ਹਾਂਜੀ ਲਹਿੰਗਾ ਵੀ ਆ। ਮੈਂ ਉਸ ਤਰ੍ਹਾਂ ਤੁਹਾਨੂੰ ਦੱਸ ਰਹੀ ਹਾਂ ਕਿ ਪੈਂਟਾਂ ਦੇ ਨਾਲ ਵੀ ਕੁੜਤੀਆਂ ਚਲਦੀਆਂ ਵਾ।
ਹਾਂ।
ਛੋਂਟ ਕੁੜਤੀਆਂ ਪੈਂਟਾਂ ਦੇ ਨਾਲ ਵੀ ਬਣਾਣਦੇ ਆ ਲੋਕੀਂ। ਹੈਨਾ ਜੀ।
ਔਰ ਸਬ ਮੌਸਮ, ਹਾਂ-ਹਾਂ ਆ ਰਹੀ ਏ ਆਵਾਜ਼ ਆ ਰਹੀ ਏ। ਔ ਮੌਸਮ ਦੇ ਹਿਸਾਬ ਨਾ ਹੁਣ ਫਰਕ ਜਾਏਗਾ। ਸੀਨੇ, ਪਰ ਸਰਦੀਆਂ 'ਚ ਤੇ ਰੈਡੀਮੇਡ ਸੋਆਨੇ ਮਿਲ ਜਾਂਦੇ ਨੇ। ਨਹੀਂ ਸਰਦੀਆਂ 'ਚ ਤੇ ਰੈਡੀਮੇਡ ਬੜੇ ਸੋਣੇ ਸਸਤੇ ਮਿਲ ਜਾਂਦੇ ਨੇ।
ਹਾਂਜੀ।
ਲੈਣਾ ਝੱਟ-ਪੱਟ ਲੋ, ਤੇ ਫਿਟਿੰਗ ਕਰੋ ਤੇ ਪਾਉ ਬਹੁਤ ਵਧੀਆ ਸੂਟ ਮਿਲ ਜਾਂਦੇ ਨੇ।
ਹਾਂਜੀ, ਪਰ ਔ ਏ ਜਿਹੜੇ ਸਵਾਣ ਵਾਲੇ ਆ, ਔਨਾਂ ਨੇ ਤਾਂ ਸਵਾਉਣੇ ਈ ਏ। ਜਿਹੜੇ ਲੋਕੀ ਨੂੰ ਔ ਫਿਰ ਹੇਨਾ ਜਿਸ ਤਰ੍ਹਾਂ ਗਰਮੀਆਂ ਵਿੱਚ ਕੋਟਨ ਦੇ ਸੀਣੇ ਹੁੰਦੇ ਆ। ਤੇ ਸਰਦੀਆਂ ਵਿੱਚ ਆਪਾਂ ਕ ਲਾਈਨਿੰਗ ਲਵਾ ਕੇ ਸਵਾਈ
ਔਹੀ ਤਾਂ, ਕੁੜੀਆਂ-ਚਿੜੀਆਂ ਤਾਂ ਪਾ ਲੈਂਦੀਆਂ ਰੈਡੀਮੇਡ।
ਹਾਂਜੀ, ਜਿੱਦਾਂ ਕੋਈ ਦਿਨ ਤਿਉਹਾਰ ਹੁੰਦੇ ਆ ਤੇ ਉਦੋਂ ਫੇਰ ਐਹੀ ਹੁੰਦਾ ਐ ਕਿ ਆਪਾਂ ਸੂਟ ਸਵਾਂ ਕੇ
ਬ ਹੁਣ, ਹੁਣ ਤਾਂ ਫੇਰ ਰੱਖੜੀਆਂ ਦਾ ਐ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਰੱਖੜੀਆਂ ਤੇ ਤੇ ਬਹੁਤ ਹਾਂਜੀ ਕੰਮ ਰੱਖੜੀਆਂ ਦਾ ਸ਼ੁਰੂ ਹੋ ਜਾਂਦਾ ਸੂਟਾਂ ਦਾ ਕੰਮ ਜਿਆਦਾ।
ਹਾਂ।
ਹਾਂਜੀ। ਜਾ਼ਦਾ ਲੋਕੀ ਗਰਮੀ ਚ ਓਦਾਂ ਘਾੱਟ ਪੋਂਦੇ ਰੱਖੜੀ ਤੋ ਸਟਾਟ ਹੁੰਦਾ ਗਰਮੀਆਂ ਚ ਕੰਮ ਬਾੰਦ ਹੁੰਦਾ ਸੂਟਾਂ ਦਾ ਥੋੜਾ ਜੇਹਾ ਟੀਲਾ ਹੋ ਜਾਂਦਾ, ਹਨਾ ਜੀ ਚਲੋ ਠੀਕ ਆ ਜੀ, ਸਸ਼੍ਰੀ ਕਾਲ ਜੀ।
ਆਰੀ ਤਾਨੰ ਮੇਰੀ‌ ਵਾਜ਼
ਹਾਂਜੀ, ‌ ਹਾਂਜੀ ਮੈਨੂੰ ਵਾਜ਼ ਆ ਰਈ ਏ ਤਾਡੀ
ਹਾਂ, ਹੁਣ ਆਈ ਮੈਨੂੰ ਵੀ ਕਲੀਅਰ ਕਈ ਵਾਰ ਨੈਟਵਰਕ ਨ‌ਈ‌ ਉੱਡ ਜਾਂਦੇ ਏਕਦਮ ਈ
ਚਲੋ ਠੀਕ ਹੈ ਜੀ, ਸਸੀ ਕਾਲ ਫੇਰ ਕਰਦੇ ਆ ਵਾਲ
ਹਾਂਜੀ, ਠੀਕ ਐ ਜੀ।